ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਤੁਸੀਂ ਠੀਕ ਹੋ?
ਹਾਂਜੀ, ਮੈਂ ਤਾਂ ਠੀਕ ਆ, ਤੁਸੀਂ ਦੱਸੋ?
ਹਾਂਜੀ, ਮੈਂ ਵੀ ਠੀਕ ਹਾਂ। ਬਸ ਬੈਠੇ ਸੀਗੇ, ਅੱਜ ਤਾਂ ਮੌਸਮ ਠੀਕ ਆ, ਤੁਹਾਡੇ ਉੱਥੇ ਮੀਂਹ ਪੈਣਦੇ ਆ?
ਆਹ ਸਵੇਰੇ, ਦੁਪਹਿਰ ਤੱਕ ਤੇ ਪੈਂਦਾ ਪਿਆ ਸੀ ਹੁਣ ਹਲੇ ਮੈਂ ਬਾਹਰ ਗਈ ਨੀ, ਦੇਖਿਆ ਨੀ, ਬਾਹਰ ਕਿੱਦਾਂ ਦਾ ਮੌਸਮ ਹੈ ਰੂਮ 'ਚ ਹੀ ਪੈਦੇ ਆ ਬ
ਹਾਂਜੀ, ਇਹਨਾਂ ਦਿਨਾਂ ਤੋਂ ਇੰਨੀ ਜ਼ਿਆਦਾ ਗਰਮੀ ਹੋਣਈ ਸੀਗੀ, ਇੰਨੇ ਪਰੇਸ਼ਾਨ ਸੀਗੇ ਗਰਮੀ ਤੇ ਹੁਣ ਜਾ ਕੇ ਥੋੜਾ ਜਿਹਾ, ਮੌਸਮ ਠੀਕ ਹੋਇਆ।
ਬਸ ਇਹ ਵਾ ਮੌਸਮ ਤਾਂ ਠੀਕ ਹੋ ਗਿਆ, ਹੁਣ ਥੋੜਾ ਬਹੁਤ
ਹਾਲੇ ਲੈ ਕੇ ਕਿੱਥੇ, ਗਰਮੀ ਹੋ ਗਈ
ਮੀਂਹ ਰੁਕ ਜਾਂਦਾ ਹੈ, ਤੇ ਫੇਰ ਗਰਮੀ ਹੋ ਜਾਂਦੀ ਹੈ।
ਹਾਂਜੀ, ਇਏਨੀ ਛੇਤੀ ਮੀਂਹ ਰੁਕਦਾ ਹੀ, ਧੁੱਪ ਨਿਕਲ ਜਾਂਦੀ ਹੈ ਇਕਦਮ
ਹਮ।
ਇਹਹੀ ਆ ਤੇ ਬਸ ਹੁਣ ਥੋੜਾ ਮੌਸਮ ਠੀਕ ਹੀ ਰਹੇ, ਕਿਉਂਕਿ ਨਿਆਣੇ ਸਕੂਲ ਜਾਂਦੇ ਆ ਤੇ ਇਹਨਾਂ ਨੇ ਤਾਂ ਬੱਸ 'ਚ ਜਾਣਾ ਹੋ, ਤਾਂ ਫੇਿਰ ਵੀ ਗਰਮੀ ਤੇ ਲਾਦੀ ਆ ਬੱਸ 'ਚ ਵੀ ਗਰਮੀ ਲਾਦੀ
ਹੋਰ ਬਥੇਰੀ ਗਰਮੀ ਹੋਈ ਦੀ, ਤੇ ਸਤੰਬਰ ਦੀ ਲਾਸਟ ਵਿੱਚ ਹੀ, ਮੌਸਮ ਥੋੜਾ ਠੀਕ ਹੋਊਗਾ।
ਹਜੀ ਸਤੰਬਰ, ਅਕਤੂਬਰ 'ਚ ਵੀ ਥੋੜੀ ਬਹੁਤ ਗਰਮੀ ਰਹਿਹੀ ਜਾਂਦੀ ਆ, ਫਿਰ ਵੀ ਬਸ ਨਵੰਬਰ ਜਦੋਂ ਸ਼ੁਰੂ ਹੋਣ ਵਾਲੀ ਹੁੰਦੀ, ਉਦੋਂ ਥੋੜਾ ਠੀਕ ਹੋ ਜਾਂਦਾ।
ਹਾਂ ਸਤੰਬਰ ਦੀ ਲਾਸਟ ਨੂੰ, ਥੋੜ੍ਹਾ ਬਹੁਤ ਮੌਸਮ ਹੁੰਦਾ ਹੈ ਠੀਕ ਵੈਸੇ ਤਾਂ ਗਰਮੀ ਰਹਿੰਦੀ ਹੈ, ਸਤੰਬਰ 'ਚ ਵੀ ਬਥੇਰੀ
ਹਾਂਜੀ। ਉਦੋਂ ਵੀ ਬਹੁਤ ਗਰਮੀ ਹੁੰਦੀ, ਹਾਲੇ ਰੱਖੜੀ ਤੱਕ ਤਾਂ ਬਹੁਤ ਗਰਮੀ ਪੈਣੀ ਆ
ਹਮ, ਪੈ ਨੀ ਤਾਂ ਹੈ ਗਰਮੀ ਹੈ, ਵ ਥੋੜੀ ਮੀਂਹ ਪੈ ਰਿਹਾ ਤੇ ਥੋੜਾ ਮੌਸਮ, ਫਿਰ ਵੀ ਠੀਕ ਹੋ ਰਿਹਾ। ਜਿੱਦਣ ਧੁੱਪ ਨਿਕਲ ਗਈ, ਓਦਣ ਗਰਮੀ ਬਹੁਤ ਹੋ ਜਾਂਦੀ ਹੈ।
ਹਾਂਜੀ ਇਹ ਤਾਂ ਹੈ, ਹੁਣ ਚਲੋ, ਮੌਸਮ ਠੀਕ ਹੋਇਆ ਥੋੜਾ ਬਹੁਤ।
ਆ, ਦਸਿਆ ਇਨੂ ਮੌਸਮ ਕਦੀ ਗਰਮੀ, ਕਦੀ ਸਰਦੀ, ਕਦੀ ਬਾਰਿਸ਼।
ਜੀ। ਹਾਂਜੀ, ਕੀ ਬਣਾ ਲਿਆ ਫਿਰ ਤੁਸੀਂ?
ਮੈਂ ਅ, ਮਿਕਸ ਦਾਲ, ਚੋਲ ਹੁਣ ਬੱਚੇ, ਕਰੇਲੇ ਪਏਦੇ ਨੇ ਥੋੜੇ ਜਿਹੇ ਕਰੇਲੇ ਬਣਾਇ ਸੀ। ਦੁਪਹਿਰ ਦੀ ਦਾਲ ਔਰ ਕਰੇਲੇ, ਪਰੌਂਠੀਆਂ ਬਣਾਵਾਂਗਾ ਹਣ।
ਅੱਛਾ, ਅਸੀਂ ਵੀ ਹੁਣ ਕਠਲ ਬਣਾਇਆ ਸੀ, ਤੇ ਹੁਣ ਨਿਆਣਿਆਂ ਨੂੰੁ ਪਸੰਦ ਨੀ ਆਇਆ। ਤੇ ਹੁਣ ਚੌਲ ਬਣਾਉਣ ਲੱਗੀ ਆ, ਨਿਆਣਿਆਂ ਲਈ, ਇਹਨਾਂ ਨੇ ਰੋਟੀ ਲੇਟ ਹੀ ਖਾਣੀ ਹੁੰਦੀ ਆ। ਕੰਮ ਕੁਮ ਕਰਕੇ, ਆਪਣਾ ਤੇ ਚੌਲ ਹੁਣ ਬਣਾਏ ਆ, ਤੇ ਹੁਣ ਖਾਣਗੇ ਜਦੋਂ ਮਨ ਕਰੂਗਾ ਇਹਨਾਂ ਦਾ।
ਅੱਛਾ ਜੀ, ਠੀਕ ਏ।
ਹਾਂਜੀ ਹੋਰ ਅੱਜ ਕੱਲ੍ਹ ਤਾਂ ਹੋਰ ਹੀ, ਨਵੀਂ ਨਵੀਂ ਰੈਸਪੀਆਂ ਆ ਗਈਆਂ ਹੁਣਾ ਸਵੇਰੇ ਅਸੀਂ ਬਣਾਈ ਸੀਗੀ ਇਡਲੀ, ਤੇ ਇਡਲੀ ਲਈ ਵੀ ਬਹੁਤ ਸਮਾਨ ਚਾਹੀਦਾ ਹੁੰਦਾ ਪਹਿਲਾਂ ਅਸੀਂ, ਸਮਾਨ ਨੂੰ ਇਕੱਠਾ ਕੀਤਾ, ਹੁਣ ਇਹ ਤੁਸੀਂ ਕਿੱਦਾਂ ਬਣਾਉਦੇ ਇਡਲੀ ਕਦੇ ਬਣਾਈ ਤੁਸੀਂ?
ਆਾਂ ਮੈਂ ਤੇ ਫਰਾਈਲ ਚ ਬਣਾਉਂਦੀ ਹਾਂ।
ਅੱਛਾ ਮੈਂ ਫਿਰ ਅਸੀਂ ਸਾਂਬਰ ਬਣਾਉਣ ਲੱਗ ਗਏ, ਫਿਰ ਸਾਂਬਰ ਮਸਾਲਾ ਨੀ ਮਿਲਦਾ ਇੱਥੋਂ ਲਾਗੇ, ਦੋ ਤਿੰਨ ਦੁਕਾਨਾਂ ਵੇਖੀਆਂ ਫਿਰ ਬਾਅਦ ਚ ਜਾ ਕੇ ਮਿਲਿਆ ਸੀ। ਸਾਂਬਰ ਬਣਾਇਆ ਨਾਲੇ ਬਹ, ਹੁਣ ਸਬਜ਼ੀ ਬਣਾਈ ਆ।
ਲੱਗਦੀ ਮੈਨੂੰ ਤੇ ਇਡਲੀ ਮੈਂ ਹੀ, ਤੇ ਅਹ ਫਰਾਈਡ ਇਡਲੀ ਬਨਾਨੇ ਆਂ। ਜਿਦਾ ਇਡਲੀ ਬਣਾ ਕੇ ਫਿਰ ਉਹਨੂੰ ਬਾਅਦ ਚੋਂ ਫਰਾਈ ਕਰ ਲੈਨੇ ਆਂ ਅਸੀਂ
ਹਾਂਜੀ ਉਹ, ਜਿਵੇਂ ਆਂ ਸਾਡੇ
ਚਾਹੇ ਵੈਜੀਟੇਬਲ ਪਾ ਲੋ, ਜਾਂ ਫਿਰ ਖਾਲੀ ਪਿਆਜ ਟਮਾਟਰ ਨਾਲ ਤੜਕਾ ਲਾ ਲੋ। ਕੜੀ ਪੱਤਾ, ਰਾਈ ਵਗੈਰਾ ਪਾ ਕੇ
ਹਾਂਜੀ ਸਾਡੇ ਅ ਓਦਾਂ ਜਿਵੇਂ, ਕੋਈ ਚੀਜ਼ ਬਚ ਜਾਂਦੀ- ਫੇਰ ਅਸੀਂ ਬਣਾ ਲੈਂਦੇ, ਏਦਾਂ ਜਿਵੇਂ ਫਰਾਈ ਬਣਾਉਣੀ ਹੁੰਦੀ ਨਾ ਤੇ ਫਿਰ ਪਹਿਲਾਂ ਜੇ ਇਡਲੀ ਵਚ ਜੇ ਨਿਆਣਿਆ, ਫਿਰ ਉਹ ਤੋਂ ਬਣਾਉਂਦੇ ਸੀ। ਜਾਂ ਚਾਹ ਨਾਲ ਜਿਵੇਂ, ਰਾਈ ਨਾਲ ਫਿਰ ਫਰਾਈ ਕਰਕੇ ਚਾਹ ਨਾਲ ਵੀ ਖਾ ਲਈ ਦੀ ਆ
ਹਾਂਜੀ
ਹਾਂਜੀ, ਹੋਰ ਫਿਰ, ਦੁਪਹਿਰੇ ਅਸੀਂ ਡੋਸਾ ਬਣਾਇਆ ਸੀਗਾ। ਕਿਉਂਕਿ ਸਾਂਬਰ ਬਣਾਇਆ ਸੀ, ਸਵੇਰੇ ਸਵੇਰੇ ਫਿਰ, ਉਹਦੇ ਨਾਲ ਹੀ ਡੋਸਾ ਵੀ ਬਣਾ ਲਿਆ ਸੀ। ਡੋਸਾ ਲਈ ਫਿਰ, ਬੈਡ ਦਾਲ ਦੂਲ ਦਾ ਬੈਟਰ ਬਣਾਇਆ ਸੀ। ਫਿਰ ਉਹਦੇ ਨਾਲ ਡੋਸਾ ਬਣ ਗਿਆ ਫੇਰ ਨਿਆਣੇ ਆਏ ਸੀ, ਸਕੂਲੋਂ ਤਾਂ ਉਹਨਾਂ ਨੇ ਫਿਰ ਖਾਧਾ ਡੋਸਾ।
ਵਧੀਆ ਫਿਰ ਤਾ।
ਹਾਂਜੀ, ਫਿਰ ਹੁਣ ਸਬਜ਼ੀ ਰੋਟੀ ਬਣ ਗਈ ਆ ਤੇ ਹੁਣ ਸੋਣ ਲੱਗੇ ਮੈਂ ਹੀ ਤਾਂ ਸੋਣ ਲੱਗੇ ਆਂ। ਨਿਆਣੇ ਵੀ ਥੋੜ੍ਹੀ ਦੇਰ ਚ, ਰੋਟੀ ਖਾ ਕੇ ਇਹਨਾਂ ਨੇ ਵੀ ਲੰਮੇ ਲੋਮੇ ਪੈ ਜਾਣਾ। ਸਵੇਰੇ ਫੇਰ ਵੇਖਾਂਗੇ, ਕੀ ਬਣਾਉਣਾ ਬਸ ਇਹੀ ਆ ਦਿਨ ਭਰ ਰੋਟੀ ਦਾ ਹੁੰਦਾ।
ਬਣਾਣ ਦਾ ਹੀ ਰਿੰਦਾ ਸਵੇਰੇ ਨਾਸ਼ਤੇ ਚ ਕਿਆ ਬਣਾਓ ਦੁਪਹਿਰੇ ਕਿਆ ਬਣਾਓ ਰਾਤੀ ਕਿਆ ਬਣਾਓ
ਹਾਂਜੀ ਇਹ ਤਾਂ ਹੈ ਹੁਣ ਮੈਂ ਤਾਂ ਓਨਲਾਈਨ ਵੇਖੀ ਵੇਖਦੀ ਰਹਿੰਦੀ ਆ ਕੋਈ ਨਵੀਂ ਰੈਸਪੀ ਮੈਂ
ਹੂੰ ਅੱਜ ਕੱਲ ਜਿੰਨੀਆਂ ਨੂੰ ਜਿੰਨਾ ਤੋਂ ਨਹੀਂ ਵੀ ਬਣਾਇਆ ਹੁੰਦਾ ਉਹਨਾਂ ਨੂੰ ਵੀ ਬਣਾ ਬਣਾਉਣਾ ਆ ਗਿਆ ਯੂਟਿਊਬ ਤੋਂ ਦੇਖ ਦੇਖ ਕੇ
ਹਾਂਜੀ ਉਦਾ ਤਾਂ ਮੈਂ ਵੀ ਬਣਾ ਲੈਂਦੀ ਬਟ ਜਦੋਂ ਫੋਨ ਹੁੰਦਾ ਮੈਂ ਤਾਂ ਨਵੀ ਰੈਸਪੀ ਕੋਈ ਵੇਖ ਲੈਂਨੀ, ਸਵੇਰੇ ਮੈਂ ਵੇਖੀ ਨਵੀਂ ਇੱਕ ਰੈਸਿਪੀ ਸ਼ਾਹੀ ਪਨੀਰ ਬਣਾਉਣ ਦੀ ਦੂਜੇ ਤਰ੍ਹਾਂ ਉਹ ਵੀ ਬਹੁਤ ਵਧੀਆ ਲੱਗੀ ਕਿ ਮੈਨੂੰ ਉਹ ਚ ਪਨੀਰ ਇਹਨਾਂ ਧੋ ਕੇ ਫਰਾਈ ਕਰਤਾ, ਫਿਰ ਉਹ ਤੋਂ ਬਾਅਦ ਫਰਾਈ ਕਰਨ ਤੋਂ ਬਾਅਦ ਠੰਡਾ ਕਰ ਰਿਹਾ, ਤੋਂ ਬਾਅਦ ਤੜਕਾ -ਤੜਕਾ ਲਾਇਆ ਫੇਰ ਦੁਬਾਰਾ ਤੋਂ ਕਰੀਮ ਪਾਈ, ਫੇਰ ਵਧੀਆ ਲੱਗਣ ਡ ਸੀ ਵੇਖਣ, ਮੈਂ ਟਰਾਈ ਬਣਾ।
ਵਧੀਆ ਫੇਰ
ਹਾਂਜੀ। ਹੋਰ ਦੱਸੋ ਤੁਸੀਂ ਕੀ ਕਰਦੇ ਹੋ?
ਕੁਛ ਨਹੀਂ, ਹੁਣ ਬੱਚੇ ਕਹਿ ਰਹੇ ਨੇ ਕਿ ਪਰੌਠੀਆਂ ਖਾਣੀਆਂ। ਮੈਂ ਵੀ ਵਨਾਂ ਨੂੰ ਪਰਾਉਂਦੀਆਂ ਖਾਣੀਆਂ ਤੇ ਕਰੇਲੇ ਪਏ ਦੇ ਨੇ ਦਾਲ ਵੀ ਪਈ ਦੀ ਏ। ਦੁਪਹਿਰ ਦੀ
ਹਾਂਜੀ। ਕਦੇ- ਕਦੇ ਹੁੰਦਾ ਸੁੱਕੀ- ਸੁੱਕੀ ਸਬਜ਼ੀ ਨਾ ਮੈਨੂੰ ਪਰੌਂਠੇ ਪਸੰਦ ਹੁੰਦੇ। ਜਿਵੇਂ ਕਰੇਲਿਆਂ ਨਾਲ ਤਾਂ ਵਧੀਆ ਲੱਗਦੇ ਪਰੌਂਠੇ।
ਹੂ, ਮੈਨੂੰ ਤਾਂ ਚਟਨੀ ਨਾਲ ਪਰੌਂਠੀਆਂ ਬੜੀਆਂ ਸਵਾਦ ਲੱਗਦੀਆਂ। ਲਾਲ ਮਿਰਚਾਂ ਦੀ ਚਟਨੀ, ਪੀ ਕੇ ਉਹਨੂੰ ਲਸਣ- ਲੁਸਣ ਪਾ ਕੇ ਉਹਦੇ ਚ'। ਤੂੰ, ਤੜਕਾ ਲਾ ਕੇ ਫੇਰ ਖਾਓ ਪਰੋਠੀਆਂ, ਸਬਜ਼ੀ ਹੋਏ ਨਾ ਹੋਏ ਚਟਨੀ ਨਾ ਬੜੀ ਸਵਾਦ ਲੱਗੀਆਂ। ਓਕੇ,
ਹਾਂਜੀ, ਮੈਨੂੰ ਵੀ ਵਧੀਆ ਲੱਗਦੀ ਚਟਨੀ ਨਾਲ ਇਹ ਆ ਜਦੋਂ ਹੁੰਦੇ ਅਸੀਂ ਓਦਾਂ ਸਬਜ਼ੀ ਨਾਲ ਵੀ ਬਣਾ ਲਈ ਜ ਚਟਨੀ ਓਦਾਂ ਜਦੋਂ ਕੁਛ ਨਹੀਂ ਹੁੰਦਾ ਬਣਾਉਣ ਨੂੰ ਉਦਾਂ ਵੀ ਬਣਾ ਲੈਦੀ। ਮੈਂ ਪਹਿਲਾਂ ਟਮਾਟਰ ਦੀ ਚਟਨੀ ਦੀ ਇੱਕ ਵਾਰ ਰੈਸਪੀ ਵੇਖੀ ਉਹ ਮੈਂ ਬਣਾਈ ਸੀ ਤੇ ਨਿਆਣਿਆਂ ਨੂੰ ਬਹੁਤ ਪਸੰਦ ਆਈ ਸੀ। ਉਹ ਚ' ਏਦਾਂ ਜਿਵੇਂ ਪੂਰੀ ਪੇ ਹੋ ਜਾਂਦੀ ਨਾ ਪੂਰੀ ਉਹ ਨਹੀ। ਹੁੰਦੀ ਆ, ਟਮਾਟਰ ਥੋੜੇ ਮੋਟੇ- ਮੋਟੇ ਰਹਿੰਦੇ ਆ ਉਹ 'ਚ।
ਨਹੀਂ ਹੋ ਜਾਂਦੀ।
ਫੇਰ ਮੋਟੇ- ਮੋਟੇ ਟਮਾਟਰਾਂ ਦੀ ਚਟਨੀ ਹੁੰਦੀ ਜਿਹੜੇ ਮੂੰਹ ਜਾਣ ਤਾਂ ਫੇਰ ਉਹ ਸਵਾਦ ਲੱਗਦੀ ਮੈਨੂੰ ਤਾਂ, ਦੂਜੀ ਨਿਆਣੇ ਤਾਂ ਸਾਡੇ ਬਹੁਤ ਮਿਰਚਾਂ ਖਾ ਲੈਂਦੇ ਉਹ ਤਾਂ ਮੋਮੋਸ ਦੀ ਚਟਨੀ ਵੀ ਰੱਖ ਲੈਂਦੇ ਉਹਦੇ ਨਾਲ ਵੀ ਰੋਟੀ ਰੋਟੀ ਖਾ ਲਿੰਦੀ ਜੇ ਉਹਨਾਂ ਨੂੰ ਪਸਦ ਆ ਜੀ।
ਅੱਛਾ।
ਹਾਂਜੀ।
ਹਾਂਜੀ।
ਕਹਿੰਦੇ ਮੰਮਾ ਜੀ ਘਰੇ ਬਣਾ ਦੋ ਮੋਮੋਸ ਵਾਲੀ ਚਟਨੀ ਬਣਾਓ ਘਰੇ।
ਅਸੀਂ ਤੇ ਆਪ ਬਣਾ ਲੈਂਦੇ ਹਾਂ ਮੋਮੋਸ ਵਾਲੀ ਚਟਨੀ, ਮੋਮਸ ਵੀ ਘਰ ਬਣਾ ਲਈਦੇ ਆ। ਬਰਗਰ, ਮੋਮੋਸ, ਨੂਡਲ
ਨਿਆਣੇ ਤਾਂ ਜੇ ਇਕੱਲੇ ਹੁਣ ਆਪ ਹੀ ਮੈਗੀ ਬਣਾਉਂਦੇ ਰਹਿੰਦੇ ਜੇ ਅਸੀਂ ਬਣਾਉਣੀ ਹੋਵੇ ਤਾਂ ਅਸੀਂ ਤਾਂ ਫਿਰ ਚੌਮਨ ਵਗੈਰਾ ਬਣਾਈ ਦੀ ਆ।
ਹੂ
ਦੂਜੇ ਨੂਡਲਸ ਬਣਾ ਲਈ ਦੇ ਨਹੀਂ ਤਾਂ ਨਿਆਣੇ ਫਿਰ ਰੈਡੀ ਟੂ ਮੇਕ ਵਾਲੇ ਨੂਡਲਸ ਬਣਾਉਂਦੇ ਰਹਿੰਦੇ ਹੈ।
ਅੱਛਾ।
ਹੋਰ, ਤੁਸੀਂ, ਤੁਹਾਨੂੰ ਕੀ ਪਸੰਦ ਆ ਬਣਾਉਣਾ ਜਿਆਦਾ।
ਹੁ, ਸਭ ਬਣਾਈ ਦਿੰਦੇ ਆ ਅਸੀਂ।
ਹਾਂਜੀ ਹੁਣ ਤਾਂ ਇਹ ਆ ਨਿਆਣਿਆਂ ਦੀ ਪਸੰਦ ਦਾ ਬਣਾ ਲਓ ਨਿਆਣੇ ਵੱਡੇ ਹੋ ਜਾਣ ਤਾਂ ਫੇਰ ਤਾਂ ਇਹਨਾਂ ਦੀੰ ਬਣਦਾ ਹੀ ਬਣਦਾ।
ਇਹ ਤਾਂ ਹੈ।
ਸਾਡੇ ਆਲਿਆਂ ਨੂੰ ਜ਼ਿਆਦਾ ਓਦਾਂ ਘਰ ਦਾ ਤਾਂ ਇਹਨਾਂ ਨੂੰ ਰਾਜਮਾਂ ਚੌਲ ਜ਼ਿਆਦਾ ਪਸੰਦ ਆ ਰਾਜਮਾਂ
ਸਾਨੂੰ ਵੀ ਰਾਜਮਾ ਚੋਲ ਜ਼ਿਆਦਾ ਪਸੰਦ ਆ, ਔਰ ਸਿਆਲਾ 'ਚ ਆਲੂ ਮੇਥੀ, ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ।
ਹਾਂਜੀ, ਹੁਣ ਇਹਨਾਂ ਨੇ ਰਾਜਮਾਂ ਚੌਲ ਖਾਣੇ ਹੁੰਦੇ ਆ ਤੇ ਰਾਜਮਾਂ ਬਣਾਓ ਤਾਂ ਪਹਿਲਾਂ ਰਾਜਮਾਂ ਪਿਓ ਕੇ ਰੱਖ ਦਿੰਨੇ ਆ ਬਾਅਦ 'ਚ ਟੈਮ ਲੱਗਦਾ ਰਾਜਮਾਂ ਬਣਨ 'ਚ ਵੀ।
ਹੂੰ, ਨਹੀਂ ਟੈਮ ਤਾਂ ਨਹੀਂ ਲੱਗਦਾ।
ਅਸੀਂ ਤੇ ਕੱਚੇ ਵੀ ਜਿੱਦਾਂ ਰਾਤੀ ਨਹੀਂ ਭਿਉੰਦੇ ਆ ਤੇ ਰਾਤੀ ਅਹ ਸਵੇਰੇ ਕੱਚੇ ਏਦਾਂ ਉਬਾਲ ਲੈਂਨੇ ਆ। ਜਲਦੀ ਉਬਲ ਜਾਂਦੇ ਆ।
ਹਾਂਜੀ। ਫਿਰ ਸੀਟੀਆਂ ਲਵਾ ਦੋ-ਤਿੰਨ ਸੀਟੀਆਂ ਲ ਫੇਰ ਬਣ ਜਾਂਦੇ ਆ ਫਿਰ। ਫਿਰ ਨਿਆਂਨੇ ਨੇ ਉਹਨਾਂ 'ਚ ਪਿਆਜ ਫਿਊਜ ਕੱਢ ਲੈਂਦੇ ਨਿਆਣੇਆਂ ਨੂੰ ਸਲਾਦ ਪਸੰਦ ਆਉਂਦਾ ਚੋਲਾਂ ਨਾਲ ਤੇ। ਫਿਰ ਨਿਆਣੇ ਵੀ ਥੋੜਾ ਬਹੁਤ ਕਰ ਦਿੰਦੇ ਹੈਲਪ।
ਹੂੰ, ਸਹੀ ਏ ਉਹ ਕੀ ਹੈਲਪ ਕਰਨੀ ਚਾਹੀਦੀ ਹੈ ਬੱਚਿਆਂ ਨੂੰ।
ਹਾਂਜੀ ਅੱਜਕੱਲ੍ਹ ਤਾਂ ਸਾਰੇ ਹੀ ਕਰਦੇ ਆ ਰਸੋਈ 'ਚ ਕੰਮ ਮੁੰਡੇ ਵੀ ਕੁੜੀਆਂ ਵੀ ਕਰ ਹੀ ਲੈਂਦੇ।
ਸਹੀ ਵੀ ਆਣਾ ਵੀ ਚਾਹੀਦਾ ਮੁੰਡਿਆਂ ਨੂੰ ਕੰਮ।
ਹਾਂਜੀ।
ਕੱਲ ਨੂੰ ਮੰਨ ਲੋੋ ਕੋਈ ਦਿੱਕਤ ਪਰੇਸ਼ਾਨੀ ਏ, ਬੱਚੇ ਬਾਹਰ ਤਾਂ ਨਹੀਂ ਖਾਣਗੇ ਘਰ ਆਪਣੇ ਬਣਾ ਤਾਂ ਲੇਨਗੇ।
ਹਾਂਜੀ-ਹਾਂਜੀ ਇਹ ਤਾਂ ਹੈ ਘਰੇ ਹੀ ਖਾਣਾ ਵਧੀਆ ਹੁੰਦਾ।
ਬਾਹਰ ਦਾ ਤੇ ਅੱਜਕੱਲ, ਵੈਸੇ ਈ ਨਕਲੀ ਆ ਗਿਆ ਮਿਲਾਵਟ
ਹਾਂਜੀ। ਇਹ ਤਾਂ ਹੈ। ਹੁਣ ਮੈਂ ਤਾਂ ਵੇਖਣ ਦਈ ਸੀ ਕਿ ਨਿਆਣੇ ਕਿੱਦਾਂ ਕੀ ਕੰਮ ਕਰਨ ਦਏ ਆਪਣਾ ਸਕੂਲ ਦਾ ਕੰਮ ਕਰਨ ਦਏ ਆ। ਹੁਣ ਟੈਸਟ ਹੈਗੇ ਦੋ-ਤਿੰਨ ਦਿਨ 'ਚ ਇਹਨਾਂ ਦੇ ਪਹਿਲਾਂ ਤਾਂ ਪੜਨ ਨਹੀਂ ਸੀਗੇ ਫੋਨ ਟੀ ਵੀ ਵੇਖਣ ਦੇ ਸੀਗੇ ਛੁੱਟੀਆਂ, ਖਤਮ ਉਦੋਂ ਤਾਂ ਇਹ ਟੀ ਵੀ ਵੇਖਣ 'ਚ ਜ਼ਿਆਦਾ ਸੀਗੇ। ਹੁਣ ਟੈਸਟਾਂ ਦਾ ਪਤਾ ਲੱਗਿਆ ਤਾਂ ਟੈਸਟਾਂ ਦੇ ਕੰਮ ਕਰਨ ਲੱਗੇ ਆ।
ਅੱਛਾ।
ਹਾਂਜੀ।
ਵਧੀਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਮੈਮ ਮੈਨੂੰ ਵੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਚਲੋ ਆਪਾਂ ਬਾਅਦ 'ਚ ਫਿਰ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ।
ਠੀਕ।